ਉਹ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂ ਸਤਿ ਸ਼੍ਰੀ ਅਕਾਲ ਹੋਰ ਕੀ ਕਰ ਰਹੇ ਹੋ? ਤੁਸੀਂ ਬੱਚੇ ਠੀਕ ਨੇ ਤੁਹਾਡੇ ਜਨਾਨੀ ਠੀਕ ਹੈ ਤੁਹਾਡੀ ਹਾਂ ਹਾਂ ਮੈਂ ਠੀਕ ਹਾਂ।
ਹੋਰ ਕੀ ਕਰ ਰਹੇ ਸੀ?
ਅਸੀਂ ਰੋਟੀ ਬਣਾ ਰਹੇ ਹਾਂ ਮਿੱਸੀ ਆਜ ਖ ਲੋ।
ਅੱਛਾ ਅੱਛਾ ਠੀਕ ਹੈ। ਨਹੀਂ ਨਹੀਂ ਕੋਈ ਹੋਰ ਵਧੀਆ ਸਾਬ।
ਹਾਂਜੀ ਹਾਂਜੀ ਸਭ ਵਧੀਆ। ਹੋਰ ਡੈਡੀ ਹੋਰ ਚੱਲ ਪਏ ਨੇ। ਡੈਡੀ ਹੋਰ ਚੱਲ ਪਏ ਨੇ ਉਥੋਂ ਅੱਛਾ ਅੱਛਾ।
ਹਾਂਜੀ ਹਾਂਜੀ।
ਬੱਚਾ ਕੀ ਕਰ ਰਿਹਾ ਤੁਹਾਡਾ।
ਬਕਲ ਹੋਰ
ਬੱਚਾ ਕੀ ਕਰ ਰਿਹਾ ਤੁਹਾਡਾ?
ਕੋ ਨਾ। ਕੁਛ ਨੀ ਕਰਦਾ ਪਿਆ ਉਹ ਬੈਠਾ ਤੇ ਟੀ ਵੀ ਦੇੇਖਦਾ ਪਿਆ।
ਅੱਛਾ ਅੱਛਾ ਨਹੀਂ ਨਹੀਂ ਬਸ ਬਸ।
ਹਾਂ ਬਸ ਹੋਰ?
ਹੋਰ ਵਧੀਆ। ਬਸ ਇੱਕ ਦਾਦੀ ਸੱਸ ਦੀ ਬਸ। ਇੱਕ ਇੱਕ ਦਾਦੀ ਸੱਸ ਦੀ ਬਸ। ਤੁਸੀਂ ਖਾਓਗੇ?
ਨਾ ਅੱਸੀ ਨੀਂ ਖਾਣੀ।
ਅੱਛਾ ਅੱਛਾ ਵੇਸਨ ਵਾਲੀ ਬਣਾ ਰਹੀ ਹਾਂ ਮੈਂ। ਹੋਰ ਵਧੀਆ। ਠੀਕ ਹੈ। ਹੋਰ ਤੁਹਾਡੀ ਯ ਤਰਾ ਕੇਜ ਰਹੀ ਹੇਮਕੁੰਡ ਸਾਹਿਬ ਦੀ?
ਸਾਡੀ ਹੇਮਕੁੰਟ ਸਾਹਿਬ ਦੀ ਯਾਤਰਾ ਬਹੁਤ ਵਧੀਆ ਰਹੀ। ਪਰ ਉਹ ਥੋੜ੍ਹੀ ਸਾਡੀ ਜਿਹੜੀ ਮਿਸਿਸ ਸੀ ਨਾ ਮੇਰੀ ਨਹੀਂ ਜਿਹੜੀ ਮੇਰੀ ਮਿਸਿਿਸ ਹੈ ਨਾ ਉਹ ਥੋੜੀ ਐਵੇਂ ਢਿੱਲੀ ਗਈ।
ਅੱਛਾ ਹਾਂ ਜਨਾਨੀਆਂ ਦੇ ਸਰੀਰ ਚ ਅੱਜ ਕੱਲ ਕੁਛ ਹੈ ਨੀ।
ਹਨਾ ਹਾਂ ਲੀ ਦਿਨ ਉਹ ਜੜ ਸਮੂਵੀ ਲਗਾ ਵਾਲੀ ਮਖੀ ਵਾਲੀ ਹਾਂਜੀ
ਕੀ ਹੋਇਆ ਸੀ ਉਹਨੂੰ?
ਕਿੰਨੂੰ?
ਜਨਾਨੀ
ਉਹਦਾ ਪੈਰ ਪੈਰ ਮੁੜ ਗਿਆ ਸੀ ਉਹਨਾਂ ਦਾ।
ਓ ਹੋ।
ਹਾਂ ਉਹ
ਅੱਛਾ ਅੱਛਾ ਪੈਰ ਮੁੜ ਗਿਆ। ਤੇ ਫੇਰ ਕੀ ਟੁੱਟ ਤੇ ਨੀ ਗਿਆ ਪੈਰ?
ਨਹੀਂ ਬੱਚਾ ਤੇ ਕਹਿ ਰਹੇ ਸੀ ਪੈਰ ਟੁੱਟਿਆ ਤਾਂ
ਅੱਛਾ ਬੱਚੇ ਨੇ ਕਹਿਤਾ ਹੈ ਅੱਛਾ ਅੱਛਾ। ਤੇ ਸਿਰਫ ਬੱਚੇ ਬੱਚੇ ਨੇ ਹੀ ਕਿਹਾ ਕਿ ਪਿਓ ਨੇ ਵੀ ਕੁਛ ਨਾ ਕੁਛ ਬੜਬੜਾਇਆ ਉਹਨਾਂ ਨੇ।
ਪਿਉ ਕੀ ਬੜਬੜਾਏਗਾ।
ਨਹੀਂ ਨਹੀਂ ਇਹ ਹਜਤ ਬਣਾ ਦਿੰਦੇ ਨੇ ਹਨਾ ਕਈ ਲੋਕ।
ਕੀ ਪੁ ਪੁ ਆਪਣਾ ਸਾਰੇ ਉਠੇ ਪੁਸਲਾ
ਅੱਛਾ ਅੱਛਾ। ਬਸ ਮੈਂ ਹੁਣ ਪਿਆਜ ਲੈਣ ਚੱਲੀ ਹਾਂ ਪਿੱਛੇ ਆਲੂ ਲੈਣ ਚੱਲੀ ਹਾਂ।
ਅੱਛਾ
ਕਿਉਂਕਿ ਮੈਂ ਮੈਗੀ ਬਣਾਉਣ ਲੱਗੀ ਹ ਨਾ, ਮੈਂ ਮੈਗੀ ਬਣਾਉਣ ਲੱਗੀ। ਹਮ
ਠੀਕ ਹੈ ਠੀਕ ਹੈ ਅੱਛਾ ਅੱਛਾ ਵਿਹਲੇ ਹੋ।
ਹਾਂ ਨੌਕਰ ਲੱਗੇ ਵੇ ਸਾਡੇ। ਐ ਬਸ ਮੈਂ ਏਨੂੰ ਚੋਪ ਕਰਕੇ ਸਬਜ਼ੀਆਂ ਦਵਾਂਗੀ ਬਣਾ ਕੇ ਕੱਟ-ਕੁੱ
ਤੁਸੀ ਬ ਤਾਡੇ ਅੱਛੇ ਬੜੇ ਅੱਛੇ ਹਸਬੈਂਡ ਹੈਗੇ ਨੇ ਤਾਡੇ।
ਹਾਂ-ਹਾਂ, ਨਈ-ਨਈ ਓਨਾਂ ਵਰਗਾ ਤੇ ਕੋਈ ਹੋਣਾ ਈ ਨੀ। ਤੇ ਰੱਬ ਵੀ ਥੱਲੇ ਆ ਜਾਏ ਤਾਂ ਵੀ ਮੇਰਾ ਪਤੀ ਬੈਸਟ ਏ।
ਵਾਏਗੁਰੂ-ਵਾਏਗੁਰੂ-ਵਾਏਗੁਰੂ।
ਨਾ।
ਏਨਾ ਪਿਆਰ
ਨਈ-ਨਈ ਬੜਾ ਪਿਆਰ ਏ ਸਾਡੇ ਵਿੱਚ।
ਅੱਛਾ-ਅੱਛਾ।
ਤੋਆਡੇ ਉੱਥੇ ਬਰਸਾਤ ਆ ਰੀ ਐ?
ਨਈ ਸਾਡੇ ਏਧਰ ਧੁੱਪ ਚੜੀ ਦੀ ਏ।
ਅੱਛਾ ਨਈ ਸਾਡੇ ਇੱਥੇ ਬਰਸਾਤ ਦਾ ਮੌਸਮ ਹੋ ਗਿਆ।
ਅੱਛਾ-ਅੱਛਾ। ਠੀਕ ਏ ਔਰ ਮੌਸਮ ਈ ਐਹੋ ਜੇ ਨੇ ਨਾ। ਕਦੀ ਬਰਸਾਤ, ਕਦੀ ਧੋਪ, ਕਦੀ ਬਰਸਾਤ, ਕਦੀ ਧੋ
ਹਾਂ ਜੀ ਹਾਂ। ਹੂੰ-ਹੂੰ ਬਸ ਮੈਂ ਵੀ ਹੁਣ ਦਾਦੀ ਦੀ ਰੋਟੀ ਪਾਣ ਲੱਗੀ ਉਂ।
ਅੱਛਾ।
ਹੂੰ।
ਠੀਕ ਏ-ਠੀਕ ਏ, ਹੂੰ।
ਦੇਖੋ ਦੇਣ ਕਦੋਂ ਜਾਣਗੇ।
ਅੱਛਾ-ਅੱਛਾ।
ਹੂੰ।
ਦਾਦੀ ਨੂੰ ਦੇਣ ਜਾਂਨੀ ਏ ਰੋਟੀ, ਹੈਂ।
ਹਾਂ, ਬਟ ਹਜੇ ਨੀ ਜਾਣੀ ਬਾਰ ਰ ਪਨਤਾਲੀ ਤੱਕ ਜਾਣਾ ਐ। ਹੂੰ ਹਜੇ ਸਿਰਫ ਪਾ ਕੇ ਰੱਖ ਦੇਨੀਂ ਆ ਬਾਕੀ ਤਿਆਰੀ ਤੇ ਮੈਂ, ਮੈਂ
ਹੁਣ ਰਿਮੋਟ ਦੇ ਦੇ ਮੇਰੇ ਕੋ। ਕਭੀ ਤੂੰ ਟੀਵੀ, ਕਭੀ ਤੂੰ ਫੋਨ, ਕਭੀ ਤੂੰ ਟੀਵੀ ਕਭੀ ਤੂੰ ਫੋਨ ਰਿਮੋਟ ਦੇ ਚੁੱਪ ਚਾਪ। ਅਭੀ ਫੋਨ ਪੇ ਦੇਖਾ ਐ। ਤੋ ਫ਼ੋਨ ਅਭੀ ਦੇਖ ਰਾ ਥਾ ਨਾ, ਟੀ ਵੀ ਦੇਖ ਰਾ ਥਾ ਨਾ ਕਿਤਨੀ ਦੇਰ ਕਾ। ਬੱਚਾ ਬੜਾ ਬਦਤਮੀਜ਼ ਹੈਗਾ ਏੱਕ ਤੇ ਸਾਡਾ।
ਹੂੰ ਨਈ ਐ ਤੇ ਪਰਵਰਿਸ਼ ਤੇ ਡਿਪੈਂਡ ਕਰਦੈ। ਐ ਮਾਂ ਪਿਓ ਜੇ ਪਰਵਰਿਸ਼ ਚਜ ਦੀ ਦੇਣਗੇ ਤਾਂ ਬੱਚਾ ਬੜਾ ਅੱਛਾ ਹੋਜੇਗਾ।
ਅੱਛਾ-ਅੱਛਾ।
ਹੂੰ ਮੇਂ ਹ ਮੇਰਾ ਬੱਚਾ ਮੇਰੇ ਕੋ ਬੋ ਡਰਦੈ।
ਅੱਛਾ!
ਮੇਰੇ ਕੋਲ ਤੇ ਘਬਰਾਂਦਾ ਏ ਓ।
ਅੱਛਾ-ਅੱਛਾ। ਨਈ ਡਰ ਤੇ ਹੋਣਾ ਚਾਈਦੈ ਦਾਦੇ ਦਾ ਯਾਂ ਨਾ ਮਾਂ ਦਾ ਯਾਂ ਪਿਓ ਦਾ।
ਹਾਂ-ਹਾਂ ਦੇਖੋ ਮੇਰੇ ਕੋਲ ਤੇ ਬੜਾ ਡਰਦੇ ਨੇ ਮੇਰੇ ਬੱਚੇ। ਮੇਰੇੇ ਬੱ ਜਿਵੇਂ ਮੇਰਾ ਪਤੀ ਸਭ ਮੇਰੇ ਕੋਲ ਨੇ ਹਜੇ ਤਕ।
ਅੱਛਾ ਜਦ ਬਾਰ ਏੱਕ ਬਾਤ ਸੋਨੰ। ਦਾਦੀ ਕੇ ਰੂਮ ਮੇਂ ਚੱਲ ਰੇਐ ਵੋ ਦੇਖ ਲੇ।
ਅੱਛਾ-ਅੱਛਾ।
ਹਾਂ।
ਬੱਚੇ ਹੈ ਬਸ ਐਸ ਕਰਕੇ ਬੱਚੇ ਪੈਦਾ ਕਰੋ ਈ ਨਾ।
ਅੱਛਾ।
ਹਾਂ। ਬਿਨਾਂ ਬੱਚੇ ਤੋਂ ਵੀ ਬੜੀ ਅੱਛੀ ਲਾਈਫ ਹੈਗੀ ਏ।
ਬਸ ਫੇਰ ਉਹ ਵਿਆਹ ਵੀ ਨੀ ਕਰਾਣ ਦੀ ਲੋੜ ਫਿਰ ਇਕੱਲੇ ਈ ਰਵੋ।
ਵਿਆਹ ਤੇ ਮਾਂ-ਪਿਓ ਕਰਾ ਦਿੰਦੇ ਆ, ਹੋਰ ਕੁਛ ਨੀ
ਆਹੋ, ਈ ਤੇ ਚੱਕਰ ਏ ਨਾ।
ਹਂ, ਹੁਣ ਕੁੜੀ ਦੇ ਮਾਂ-ਪਿਓ ਸੋਚਦਿਆਂ ਮੁੰਡਾ ਚੰਗਾ, ਮੁੰਡੇ ਦੇ ਮਾਂ-ਪਿਓ ਸੋਚਦਿਆ ਕੁੜੀ ਚੰਗੀ ਏ, ਬਸ ਇਹੀ ਐ ਨਾ। ਫੇਰ ਬੰਦਾ ਕਰਾ ਲੈਂਦਾ ਏ। ਹਾਂ, ਭੁਗਤ ਦਾ ਤੇ ਉਹੀ ਨੇ ਨਾ ਜੋ ਨਾਲ ਰਹਿ ਰਹੇ ਨੇ ਉਹੀ ਤੇ ਕਹਿ ਰਹੀ ਆਂ, ਭੁਗਤਦੇ ਤੇ ਉਹ ਨੇ ਜੋ ਨਾਲ ਰਹਿ ਰਹੇ ਨੇ। ਲੋਕਾਂ ਨੂੰ ਕੀ ਪਤਾ।
ਲੋਕਾਂ ਨੂੰ ਕੀ ਪਤਾ। ਸਹੀ ਗੱਲ ਏ। ਵੈਸੇ, ਉਮਰ ਵੇਖ ਕੇ ਹੀ ਵਿਆਹ ਕਰਾਨਾ ਚਾਈਦਾ ਬੱਚਿਆਂ ਦਾ।
ਹਾਂ, ਉਹ ਤੇ ਹੈਗਾ ਵੇ।
ਜਦ ਤੱਕ, ਉਹ ਆਪਣੇ ਆਪ ਨਾ ਕਰਾਨ।
ਹਂ, ਹਂ।
ਹਂ।
ਤੁਆਡਾ ਕਦੋਂ ਹੋਇਆ ਵਿਆਹ?
ਸਾਡਾ ਹੋਇਆ ਆਪਣਾ, ਛੇ-ਸੱਤ ਸਾਲ ਹੋ ਗਏ ਨੇ।
ਓਹਹੋੋ!
ਹਂ। ਲੜਾਈਆਂ ਹੁੰਦੀ ਵੇ ਤਾਂ ਦੀਆਂ। ਹਾਂ, ਲੜਾਈਆਂ ਹੀ ਹੁੰਦੀ ਵੇ ਤਾਂ ਰੋਜ਼ ਲੜਾਈ ਰਹਿੰਦੀ ਐ। ਉਹਦੇ ਚਾਅ ਨੀ ਪੂਰੇ ਹੁੰਦੇ ਵੇ, ਜਨਾਨੀ ਦੇ।
ਕਿ
ਅ੍ਹ, ਬੱਚੇ ਦਾ ਟੀਵੀ, ਫੋਨ ਨੀ ਮੁਕਦਾ ਪਿਆ।
ਉਹਦੇ ਰੋਜ਼ ਕੋਈ ਨਾ ਕੋਈ ਚਾਹ ਪਏ ਹੁੰਦੇ ਨੇ, ਮੇਰਾ ਇਹ ਚਾਹ ਰਹਿ ਗਿਆ ਤੇ ਮੇਰਾ ਇਹ ਚਾਹ ਰੇਹ ਗਿਆ, ਪਹਲੇ ਚਾਹ ਨਈਂ ਖਤਮ ਹੁੰਦੇ, ਫਿਰ ਉੱਤੋਂ ਕਦੀ ਵੈਲਟਾਈਨ-ਡੇ ਆ ਜਾਂਦਾ ਏ। ਕਦੀ ਉਹ ਟਿੱਕਾ, ਰੱਖੜੀ, ਕਦੀ ਉਹ ਆ ਜਾਂਦੇ ਨੇ ਆਪਣਾ ਔਰ ਕਰਵਾ-ਚੌਥ ਦਾ ਵਰਤ ਆ ਜਾਂਦਾ ਏ। ਫਿਰ ਦੀਵਾਲੀ ਆ ਜਾਂਦੀ, ਦੁਸਹਿਰਾ ਆ ਜਾਂਦਾ, ਮੇਲੇ ਆ ਜਾਂਦੇ ਨੇ। ਪਹਿਲੇ ਕੰਮ ਮੁੱਕਦੇ ਨੀ, ਤਾਂ ਕਰਕੇ। ਹੋਰ ਕੋਈ ਚੱਕਰ ਨ੍ਹੀਂ ਐ। ਹਾਂਜੀ।